ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਔ।
ਬਸ ਜੀ ਵਧੀਆ ਜੀ, ਤੁਸੀਂ ਦੱਸੋ।
ਹੋਰ ਘਰ ਸਭ ਕਿਵੇਂ ਐ
ਸਭ, ਸਭ ਵਧੀਆ ਘਰ ਪਰਿਵਾਰ ਚ ਸਭ ਵਧੀਆ, ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ ਚ ਸਭ ਵਧੀਆ ਨੇ ਜੀ।
ਸਭ ਵਧੀਆ, ਬਸ ਕਿਰਪਾ ਹ ਮਾਲਕ ਦੀ।
ਹੋਰ ਜੀ, ਕੀ ਕਰ ਰਹੇ ਸੀ ਜੀ।
ਕੁਛ ਨੀ ਬਸ ਮੈਂ ਤਾਂ ਥੋੜਾ ਦੇਖ ਰਹੀ ਸੀਗੀ ਕੁਛ
ਮੈਂ ਖੁਦ ਦੇਖ ਰਿਹਾ ਸੀ ਮੈਂ ਅ ਆਪਣੇ ਮੈ ਅੱਜ ਕੱਲ੍ਹ ਦੀ ਨਵੇਂ-ਨਵੇਂ ਟੈਕਨੋਲਜੀ ਆਗਈਆਂ ਨੇ, ਮੈਂ ਕਿਹਾ ਪੁਰਾਣੇ ਸਾਡੇ ਫੋਨ ਹੋ ਗਏ ਨੇ ਮੈਂ ਕਿਹਾ ਚਲ ਜਾ ਕੇ ਇੱਕ ਨਵਾਂ ਫੋਨ ਲਿਆਂਨਾ ਮੈਂ ਨਵੀਂ ਟੈਕਨੋਲੋਜੀ ਦਾ ਕੋਈ ਵਧੀਆ ਫੋਨ ਲਿਆਵਾਂਗਾ, ਤੇ ਥੋੜੀ ਜਿਹੀ ਪਤਾ ਲੱਗ ਜਾਏਗੀ ਹਾਂ ਵੀ ਕਿਹੜੀ ਕਿਹੜੀ ਅੱਜਕੱਲ ਡਿਵਲਪ ਹੋ ਰਹੀਆਂ ਨੇ।
ਅੱਛਾ ਜੀ, ਠੀਕ ਹੈ, ਮੈਂ ਵੀ ਥੋੜਾ ਦੇਖ ਰਹੀ ਸੀ ਮੈਂ ਅਸੀ ਮਾਈਕ ਲੈਣਾ ਸੀ ਥੋੜਾ ਉਹ ਦੇਖ ਰਹੀ ਸੀ। ਥੋੜੇ ਐਡਵਾਂਸ ਫੀਚਰ ਵਾਲਾ ਕੋਈ ਮਿਲ ਜਾਵੇ, ਅੱਛਾ ਤੁਸੀ ਮੋਬਾਈਲ ਲੈਣਾ ਹੈ।
ਵਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ ਅਸੀਂ ਪਿੱਛੇ ਰਹਿ ਗਏ। ਸਾਨੂੰ ਤਾਂ ਕਦੀ-ਕਦੀ ਇਹ ਲੱਗਦਾ ਐ ਕਿ ਅਸੀਂ ਵਿ ਪਿੱਛੇ ਰਹਿ ਗਏ ਨੇ ਟੈਕਨੋਲੋਜੀ ਅੱਗੇ ਵਧੀ ਜਾ ਰਹੀ ਹੈ, ਉਹੀ ਅਮੀਰ ਹੋ ਰਹੀ ਹੈ ਉਹੀ ਸ ਕੁਝ ਵਧ ਰਹੀ ਅੱਗੇ
ਸਹੀ ਗੱਲ ਐ, ਹੂੰ।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
ਚਲੋ ਟੈਕਨੋਲੋਜੀ ਨੂੰ ਵੀ ਅੱਗੇ ਪ੍ਰੋਡਿਊਸ ਕਰਨ ਵਾਲਾ ਬੰਦਾ ਈ ਐ ਨਾ ਜਿਹੜਾ ਬਣਾ ਰਿਹਾ।
ਹੂੰ, ਇਹ ਗੱਲ ਤਾਂ ਬਿਲਕੁਲ ਸਹੀ ਹੈਗੀ। ਇਹ ਗੱਲ ਤਾਂ ਬਿਲਕੁਲ ਸਹੀ ਕਹਿ ਰਹੇ ਓ ਤੁਸੀਂ। ਸਾਨੂੰ ਅੱਜ ਕੱਲ੍ਹ ਇਹੀ ਹੀ ਪਤਾ ਲੱਗਿਆ ਕਿ ਕਦੋਂ ਗੂੰਗੇ ਤੋਂ ਬੋਲਣ ਵਾਲੇ ਹੋ ਗਏ ਬੋਲਣ ਵਾਲੇ ਤੋਂ ਅਸੀਂ ਬਿਜਲੀ ਬਣਾ ਲਈ ਬਿਜਲੀ ਤੋਂ ਅਸੀਂ ਟੈਕਨੋਲੋਜੀ ਤੋਂ ਕਰਦੇ-ਕਰਦੇ
ਸਹੀ ਗੱਲ।
ਟਾਈਮ ਪਹਿਲੇ ਟੈਕਨੋਲੋਜੀ ਜਿਸ ਟਾਈਮ ਤੇ ਤੁਹਾਨੂੰ ਮੈਂ ਟੈਕਨੋਲੋਜੀ ਦੇ ਬਾਰੇ ਤੁਹਾਨੂੰ ਮੈਂ ਗੱਲ ਦੱਸਦਾ ਵਾਂ ਜਿਸ ਟਾਈਮ ਤੇ ਕੰਪਿਊਟਰ ਆਏ ਸੀ ਨਾ
ਹਾਂਜੀ।
ਤੇ ਜੋ ਮੁਨੀਮ ਹੁੰਦੇ ਸੀ ਤੇ ਮਨੀਮ ਨੇ ਉਸ ਟਾਈਮ ਤੇ ਬੜੀ ਹੜਤਾਲ ਕੀਤੀ ਸੀ। ਬੜੀ ਜਗ੍ਹਾ ਬੱਸਾਂ ਜਲਾਈਆਂ, ਹਾਂ ਉਹਨਾਂ ਦਾ ਕੰਮ ਬਸ ਬਸ ਬੰਦ ਹੋ ਗਿਆ ਤੇ ਲੋਕ ਕੀ ਕਰਦੇ ਸੀ ਉ ਟੈਕਨੋਲੋਜੀ ਵਾਲੇ ਖਿਲਾਫ ਸੀ ਉਸ ਟਾਈਮ ਦੇ ਸਾਡੇ ਵਾਲੇ ਟਾਈਮ ਦੇ ਬਹੁਤ ਖਿਲਾਫ ਅਤੇ ਉਸ ਟਾਈਮ ਦੇ ਲੋਕ ਦੀ ਬੱਸ
ਫਿਰ ਉਹਦੇ ਨਾਲ ਮੈਨੂਅਲ ਕੰਮ ਖਤਮ ਹੋ ਗਿਆ ਸੀ ਨਾ। ਮੈਨੂਅਲ ਖਤਮ ਹੋ ਗਿਆ
ਸੋਚੀ ਕਿ ਟੈਕਨੋਲੋਜੀ ਸਾਡੇ ਵਾਸਤੇ ਵਧੀਆ ਵੀ ਹੈ। ਅਗਰ ਅਸੀਂ ਇਹਨੂੰ ਸਿੱਖ ਲਵਾਂਗੇ ਅਤੇ ਸਾਡਾ ਕੰਮ ਆਸਾਨ ਵੀ ਹੋ ਜਾਵੇਗਾ। ਅਤੇ ਸਾਡੇ ਕੋਲ ਇੱਕ ਕੋਦ ਵੀ ਰਹੇਗਾ।
ਹਮ
ਅਤੇ ਸਾਡਾ ਨੁਕਸਾਨ ਹੀ ਬੜਾ ਹੋਇਆ। ਟੈਕਨੋਲਜੀ ਆਉਣ ਦੇ ਨਾਲ ਉਸ ਟਾਈਮ ਤੇ ਉਸ ਟਾਈਮ ਤੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਟੈਕਨੋਲੋਜੀ ਆ ਰਹੀ ਹੈ। ਤੇ ਉਸ ਇੱਕ ਮੁਨੀਮ ਦੇ ਕੰਮ ਕਰਨ ਦੇ ਨਾਲ ਚਾਰ ਪੰਜ ਬੰਦੇ ਰੋਟੀ ਖਾਂਦੇ ਸੀ।
ਸਹੀ ਗੱਲ ਹੈ ਹੁਣ ਦੇਖੋ ਫੇਿਰ ਮਤਲਬ ਦਾ ਸੌ ਬੰਦਿਆਂ ਦਾ ਕੰਮ ਇੱਕ ਕੰਪਿਊਟਰ ਕਰ ਰਿਹਾ ਆ। ਹਨਾ ਮਤਲਬ ਉਹ ਆਪ ਹੀ ਫੇਰ ਹੁਣ ਸੋਬ ਜਿਹੜੇ ਹੈਗੇ ਉਹ ਮਤਲਬ ਖੁ ਹੀ ਬੇਰੁਜ਼ਗਾਰ
ਬੇਰੁਜ਼ਗਾਰ ਹੋ ਗਏ ਜੀ ਹੁਣ ਦੇਖੋ ਨਾ ਇੱਕ ਇੱਕ ਮੁਨੀਅਮ ਮਗਰ ਇੱਕ ਕਾਪੀ ਚ ਇੱਕ ਕਾਪੀ ਲਿਖ ਰਿਹਾ ਉਹਦੀ ਕਾਪੀ ਭਰ ਗਈ ਹੁਣ ਉਹ ਕਾਪੀ ਕਿੱਥੇ ਜਾਏਗੀ? ਪਹਿਲੇ ਵਿਚਾਰੇ ਇੱਕ ਕਵਾੜੀ ਕੋਲ ਜਾਏਗੀ। ਕਬਾੜੀ ਉਹਨੂੰ ਖਰੀਦੇਗਾ ਉਹਨੂੰ ਵੇਚੇਗਾ ਉਹ ਖੁਦ ਰੋਟੀ ਰੋਟੀ ਖਾਏਗਾ ਆਪਣੇ ਘਰ ਪਰਿਵਾਰ ਨੂੰ ਵੀ ਪਾਲੇਗਾ ਉਹ ਜਿਸ ਬੰਦੇ ਨੇ ਅੱਗੇ ਕਾਪੀ ਖਰੀਦੀ ਹੈ। ਕੂੜਾ ਖਰੀਦਿਆ ਹੈ ਠੀਕ ਹੈ ਕਬਾੜੀ ਤੋਂ ਉਹ ਵੀ ਬੰਦਾ ਅੱਗੇ ਉਹਨੂੰ ਵਾਪਸੀ ਨੂੰ ਕਚਰਾ ਕਰੇਗਾ ਉਹਨੂੰ ਵਾਪ ਅਸੀਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਉਹਨੂੰ ਡਚਾਰਜ ਕਰੇਗਾ ਡਿਸਚਾਰਜ ਕਰਨ ਤੋਂ ਬਾਅਦ ਉਹਨੂੰ ਫਿਰ ਜ ਇੱਕ ਨਵੇਂ ਸਿਰੇ ਤੋਂ ਬਣਾਏਆਗਾ ਉਹਦੇ ਘਰ ਤੇ ਵੀ ਖਾਏ ਗ ਫਿਰ ਓਵੇਨੂੰ ਫਿਰ ਜਿਹਨੂੰ ਵੇਚੇਗਾ। ਉਹਦੇ ਅੱਗੇ ਖਾਏ ਗਏ।
ਨਹੀਂ ਚਲੋ ਹਾਂ ਉਹ ਤਾਂ ਤੁਹਾਡੀ ਗੱਲ ਠੀਕ ਹੈ, ਬਟ ਹੂੰ।
ਨਾਲ ਸਾਨੂੰ ਕਿੰਨਾ ਬੈਨੀਫਿਟ ਹੋਇਆ ਅਗਰ ਅਸੀਂ ਇੱਕ ਟੈਕਨੋਲੋਜੀ ਲਿਆ ਏ ਨਾ ਅਤੇ ਉਹਦੇ ਨਾਲ ਸਾਨੂੰ ਦਸ ਕੰਮ ਸਾਡੇ ਵੱਧ ਗਏ। ਸਾਡਾ ਕੰਪਿਊਟਰ ਆਇਆ, ਕੰਪਿਊਟਰ ਬਣਾਉਣ ਵਾਲਿਆਂ ਨੇ ਕਮਾਏ। ਕੰਪਿਊਟਰ ਸਿੱਖਣ ਵਾਲੇ ਨ ਕਮਾਏ ਸਾਡੀ ਤਨਖਾਹ ਵਧੀਆਂ
ਸਹੀ ਗੱਲ ਹੈ।
ਸਾਡੇ,
ਅੱਗੇ ਉਹਦੀ ਰਿਪੇਅਰਿੰਗ ਤੇ ਵੀ ਤਾਂ ਰਿਪੇਅਰ ਕਰਨ ਵਾਲੇ ਨੇ ਹੋਰ ਅੱਗੇ ਜਿਹੜੇ ਪਾਰਟਸ ਬਣਦੇ ਨੇ ਉਹ ਪਾਰਟ ਬਣਨ ਵਾਲਾ ਅਲੱਗ ਤੋਂ ਮਤਲਬ ਸੇਲ ਹੁੰਦੇ ਆ ਜਾਂ ਕੁਛ। ਆ ਅਸੈਂਬਲ ਕਰਨ ਲਈ ਬਹੁਤ ਕੁਛ ਹੁੰਦਾ ਐ। ਮਤਲਬ ਅਗੇ
ਬਿਲਕੁਲ ਸਹੀ ਗੱਲ ਹੈ, ਲੋਕੀ ਨਾ ਇਹਂ ਨਹੀਂ ਸੋਚੇ ਲੋਕਾਂ ਨੇ ਇਹ ਜੋ ਜਦੋਂ ਮੈਂ ਹੁਣੇ ਦੱਸੇ ਲੋਕਾਂ ਨੇ ਆਪਣੀ ਅ ਉਹ ਦੱਸੀਸੀ ਕਿ ਹਾਂ ਵੀ ਸਾਨੂੰ ਨੁਕਸਾਨ ਹੋਇਆ। ਪਰ ਲੋਕਾਂ ਨੇ ਐਂ ਨਹੀਂ ਦੇਖਿਆ ਕਿ ਸਾਡਾ ਪ੍ਰੋਫਿਟ ਕਿੰਨਾ ਜ਼ਿਆਦਾ ਹੋਇਆ
ਹੂੰ
ਦਸ ਬੰਦੇ ਅਗਰ ਬੇਰੁਜ਼ ਜ਼ਦ ਉੱਥੇ ਉਹਦੇ ਬਦਲੇ ਸੌ ਬੰਦੇ ਨੂੰ ਰੁਜ਼ਗਾਰ ਵੀ ਮਿਲ ਗਿਆ।
ਹੂੰ ਹੁਣ ਜਿੱਥੇ ਉਹਦੇ ਪਾਰਟਸ ਬਣਦੇ ਹੈ, ਜਾਂ ਕੁੱਛ ਹੈ ਮਤਲਬ ਕੋਈ ਵੀ ਹੈ ਚਲੋ ਕੋਈ ਵੀ ਫੈਕ ਰੀ ਜਿਹੜੀ ਕੋਈ ਚੀਜ਼ ਹੈ ਮ ਕੋਈ ਹਨਾ ਕੁਛ ਕੋਈ ਗੈਜਟ ਵਗੈਰਾ ਕੁਛ ਕੋਈ ਮਸ਼ੀਨ ਕਰ ਰਹੀ ਏ ਪ੍ਰੋਡਿਊਸ ਬਣਾ ਰ ਏਹੀ ਹੈ ਮਤਲਬ ਉੱਥੇ ਕਿੰਨੇ ਲੋਕ ਉੱਥੇ ਇੰਪਲੋਇਡ ਹੁੰਦੇ ਆ ਕਿੰਨੇ ਬੰਦ ਨੂੰ ਉੱਥੇ ਰੁਜ਼ਗਾਰ ਮਿਲਦਾ ਬਹੁਤ ਲੋਕ ਲੱਗੇ ਹੁੰਦੇ ਆ ਉੱਥੇ ਕੰਮ
ਜੀ ਬਹੁਤ ਲੋਕ ਲੱਗੇ ਹੁੰਦੇ ਨੇ ਹੁਣ ਇੱਕ ਦੀ ਹੋ ਗਈ ਡਾਟਾ ਹੋ ਗਿਆ ਡਾਟਾ। ਅੱਗੇ, ਅੱਗੇ ਸੇਵ ਵੀ ਹੈਗਾ ਹਰ ਕਿਸੇ ਦਾ ਡਾਟਾ ਤੇ ਅੱਜ ਤੋਂ ਪੰਜਾਹ ਸਾਲ ਬਾਅਦ ਵੀ ਅਗਰ ਆ ਜਾਵੇ ਬੰਦਾ ਸੌ ਸਾਲ ਬਾਅਦ ਆ ਜਾਵੇ, ਬੰਦਾ ਅਤੇ ਬੰਦੇ ਦੇ ਕੋਲ ਉਹਦਾ ਰਿਕਾਰਡ ਰਹੇਗਾ। ਕਿ ਹਾਂ ਵੀ ਇਹ ਬੰਦਾ ਸਾਡੀ ਕੰਪਨੀ ਚ ਕੰਮ ਕਰਦਾ ਸੀ, ਕੱਲ੍ਹ ਨੂੰ ਮਿਸਹੈਪਨਿੰਗ ਹੋਜੇ, ਜਾਂ ਬੰਦਾ ਮਿਸਿੰਗ ਹੋ ਜੇ ਆਪਣੀ ਡਿਊਟੀ ਤੇ ਵਾਪਸੀ ਆਪਣੇ ਘਰੇ ਨਹੀਂ ਜਾ ਪਾਇਆ ਠੀਕ ਹੈ, ਜਿੱਦਾਂ ਪਹਿਲੇ ਕੀ ਹੁੰਦਾ ਸੀ ਕਿ ਲੋਕ ਇੱਧਰ ਦੇ ਵਤਨ ਪਿਆਰੇ ਹੋ ਜਾਂਦੇ ਸੀ। ਇੰਡੀਆ ਛੱਡ ਜਾਂਦੇ ਸੀ ਇੰਡੀਅਨ ਬਾਹਰ ਜਾ ਕੇ ਕੰਮ ਕਰਦੇ ਸੀ, ਕਿਸੇ ਕੋਲ ਰਿਕੋਰਡ ਨਹੀਂ ਹੁੰਦਾ ਸੀ ਪਰ ਉਹ ਟੈਕਨੋਲੋਜੀ ਬਹੁਤ ਅੱਛੀ ਹੋਗੀ ਕਿ ਟੈਕਨੋਲੋਜੀ ਬਣ ਗਈ ਸਾਡਾ ਫ਼ੋਨ ਆ ਗਿਆ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਹਾਂ ਸਾਡੇ ਅਗਰ ਕੋਈ ਬੰਦਾ ਕਿਤੇ ਰਹਿੰਦਾ ਅਸੀਂ ਉਹਨੂੰ ਵੀਡੀਓ ਕੋਲ ਤੇ ਨੋਰਮਲ ਕੋਲ ਤੇ ਆਪਾਂ ਗੱਲ ਕਰ ਲੈਂਦੇਂ ਹਾਂ
ਉਹ ਪਹਿਲਾਂ, ਪਹਿਲਾਂ ਦੇਖਲਓ ਕਿੰਨਾ ਮਤਲਬ ਮੈਂ ਹੁੰਦਾ ਸੀਗਾ ਜਿਵੇਂ ਫੋਰਨ ਚ ਗੱਲ ਕਰਦੇ ਸੀ ਲੋਕ ਇੱਕ-ਇੱਕ ਮਿੰਟ ਦੇ ਕਿੰਨੇ ਪੈਸੇ ਲੱਗਦੇ ਸੀ ਹੁਣ ਦੇਖੋ ਸਿੱਧੀ ਵਟਸਐਪ ਤੇ ਵੀਡੀਓ ਕਾਲ ਹੋ ਜਾਂਦੀ ਹੈ ਆਰਾਮ ਨਾਲ ਗੱਲ ਕਰੋ ਵੀ ਫਰੀ ਦੇ ਵਿੱਚ ਕਰੋ ਗੱਲ ਤੁਸੀਂ
ਕਿਸੇ ਟਾਈਮ ਜਦੋਂ ਬਾਹਰ ਗਏ ਸੀ, ਜਦੋਂ ਮੇਰੇ ਡੈਡੀ ਬਾਹਰ ਗਏ ਸੀ ਤੇ ਉੱਥੇ ਕੁਵੈਤ ਤ ਜੇ ਉਹ ਇੰਡੀਆ ਤੋਂ ਮਹਾਲੀ ਮੰਮੀ ਗੱਲ ਕਰਦੀ ਸੀ, ਤੇ ਉਹਨਾਂ ਦੇ ਇੱਕ ਮਿੰਟ ਦੇ ਬਹੱਤਰ ਰੁਪਏ ਲੱਗਦੇ ਸੀ। ਤੇ ਜਦੋਂ ਮੇਰੇ ਤਾਇਆ ਜੀ ਇੱਧਰ ਘਰੇ ਸਾਡੇ ਫ਼ੋਨ ਕਰਦੇ ਸੀ, ਉਹਨਾਂ ਦੇ ਇੱਕ ਸੌ ਤਿੰਨ ਰੁਪਏ ਲੱਗਦੇ ਸੀ, ਉਹ ਯੂਕੇ ਬੈਠੇ ਹੋਏ ਸੀ। ਫੇਰ ਅੱਜ ਅਸੀਂ ਫਰੀ ਚ ਕੋਲ ਕਰ ਲੈਂ ਨੇ ਹਾਂ।
ਲੀਚ ਕਰ ਲੈਂਦੇ ਆ। ਸਈ ਗੱਲ ਐ। ਕਿੰਨਾ ਫਾਇਦਾ ਹੋਇਆ ਟੈਕਨੋਲੋਜੀ, ਦਾ ਫਾਇਦਾ
ਹਾਂ, ਫਾਇਦਾ ਈ ਬੋਤ ਹੁੰਦ, ਮੇਰੇ ਕੋਲ ਅੱਜ ਹੀ ਫੋਨ ਪਿਆ ਹੋਇਐ, ਅ ਵਿੰਟੇਜ ਫੋਨ ਹੈਗਾ ਸਾਡੇ ਡੈਡੀ ਦੇ ਟਾਈਮ ਦਾ, ਦਾਦਾ ਜੀ ਦੇ ਟਾਈਮ ਦਾ। ਉਹ ਫੋਨ ਤੁਸੀ ਚੁੱਕ ਨਹੀਂ ਸਕਦੇ ਸਮਝੋ ਮਤਲਬ ਕਿ ਚੁੱਕ ਚੁੱਕੋਗੇ ਤਾਂ ਤੁਹਾਨੂੰ ਲੱਗੇ ਅਸੀ ਇੱਟ ਚੁੱਕੀ ਹੋਈ ਐ। ਉਹ ਜਿਵੇਂ ਬੂਟ ਹੁੰਦੇ ਨਾ ਸੱਤ ਨੰਬਰ, ਦਸ ਨੰਬਰ ਦਾ ਬੂਟ ਹੋਏਗਾ। ਉਹ ਇੰਨਾ ਵੱਡਾ ਬੂਟ, ਇੰਨਾ ਵੱਡ ਡਾ ਫੋਨ ਹੈ। ਉੱਪਰ ਇੱਕ ਵੱਡਾ ਜਿਆ ਐੰਟੀਨਾ ਲੱਗਿਆ ਇਐ, ਵੱਡਾ ਜਿਹਾ ਫੋਨ ਐ। ਹਾਂ ਬੋਤ ਵੱਡਾ-ਵੱਡਾ ਫੋਨ ਹੁੰਦਾ ਸੀ। ਉਹ ਮੇਰੇ ਕੁੱਲ ਅੱਜ ਈ ਪਿਆ ਹੋਇਆ ਫੋਨ ਉਹ।
ਹੂੰ।
ਔਰ ਸੰਭਾਲ ਕੇ ਰੱਖਿਆ ਅੱਗੇ-ਅੱਗੇ ਸਾਡੇ ਬੱਚੇ ਆਂਦੇ ਸਭ ਉਹਨਾਂ ਨੂੰ ਵੀ ਦਿਖਾਣੇਂ ਆਂ।
ਸਈ ਗੱਲ ਐ ਔ ਪੈਂਟਿਕ ਪੀਸ ਹੋ ਗਏ ਇੱਕ ਤਰ੍ਹਾਂ ਦਾ, ਐਂਟਿਕ ਪੀਸ ਹੋ ਗਿਆ ਔ ਤਾਂ।
ਤੁਸੀ ਔਨਲਾਈਨ ਅਗਰ ਤੁਸੀਂ ਅੱਜ ਕੱਲ੍ਹ ਦੀ ਡੇਟ ਅੰਦਰ ਅਗਰ ਤੁਸੀਂ ਉਹਨੂੰ ਲੈਣ ਜਾਓਗੇ ਤੇ ਤੁਹਾਨੂੰ ਮੈਂ ਕਹਿੰਦਾ ਜ਼ਿਆਦਾ ਨੀ ਤੇ ਨਾ ਸਮਝਣ ਵਾਲੇ ਨੂੰ ਕੂੜੇ ਦੇ ਭਾਓ। ਹੋਰ ਸਮਝਣ ਵਾਲੇ ਨੂੰ ਉਹ ਲ ਖਾਂ ਦੀ ਚੀਜ਼ ਔ। ਕਿੰਨਾ ਪੁਰਾਣਾ ਫੋਨ ਕਿੱਥੇ ਉਹ ਵੀ ਚਾਲੂ ਫੋਨ, ਉਹਦੇ ਡਿਸਪਲੇਅ ਅੱਜ ਵੀ ਚਾਲੂ ਐ।
ਹੂੰ।
ਕਿਉਂਕਿ ਜ਼ ਸਾਡੇ ਕੋਲ ਕਿਸੀ
ਮਤਲਬ ਐੰਨੇ ਬੜੇ ਦੇਖੋ ਐੰਨੇ ਬੜੇ ਮੋਬਾਇਲ ਤੋਂ ਟੈਕਨੋਲੋ ਦੀ ਇੰਨੀ ਡਿਵੈਲਪ ਹੋਈ, ਕਿੰਨਾ ਛੋਟਾ ਜਿਹਾ ਹੁਣ ਸਾਡੀ ਪਾਕਿਟ ਚ ਆ ਜਾਂਦਾ, ਦੇਖੋ।
ਇੰਨਾ ਛੋਟਾ ਜਿਹਾ ਪੋਕਟ ਪੈ ਸਾਡੇ ਡੈਡੀ ਦੱਸਦੇ ਨੇ ਕਿ ਉਹ ਜਦ ਚੱਲਦੇ ਸੀ ਨਾ ਤਾਂ ਇੱਕ ਥੈਲਾਂ ਨਾਲ ਲੈ ਕੇ ਚੱਲਦੇ ਸ ਫੋਨ ਨੂੰ ਸੰਭਾਲਣ ਵਾਸਤੇ।
ਅੱਛਾ।
ਤੇ ਅੱਜ ਵੀ ਲੇਂਦੇ ਨੇ ਫੋਨ ਜੇਬੇ ਚ ਪਾਈਏ ਤੇ ਜੇਬੇ ਚੋ ਕਦ ਕੋਈ ਚੋਰੀ ਕਰ ਲੇਂਦਾ ਪਤਾ ਈ ਨੀ ਲਗਦਾ। ਚੋਰੀਆਂ ਦੀ ਵੀ ਟੈਕਨੋਲੋਜੀ ਵੱਧ ਚੁੱਕੀ ਐ। ਚੋਰ ਵੀ ਇੰਨੇ ਟੈਕਨੋਲਜੀ ਹੋਏ ਵਏ ਨੇ ਕਿ ਅੱਜ ਕੱਲ੍ਹ ਕਦੋਂ ਪੋਕਿਟ ਮਾਰ ਲੈਂਦੇ ਨੇ ਪਤਾ ਈ ਨੀ ਲੱਗਦਾ। ਤਰ੍ਹਾਂ ਤਰ੍ਹਾਂ ਦੀ
ਹ ਹਮ ਹਂ-ਹਂ।
ਹੋਰ ਤੁਸੀਂ ਦੱਸੋ ਤੁਸੀਂ ਮਾਈਕਰੋਵੇਵ ਤੁਸੀਂ ਉਹਦੇ ਜੀਵਨ ਲੱਗੇ ਕੀ ਚੀਜ਼ ਦੇਖਣ ਚਾਹ ਰਹੇ ਮਤਲਬ ਕਿ ਤੁਹਾਨੂੰ ਕੀ ਚੀਜ਼ ਸਾਨੂੰ ਸਮਝ ਆਦਾ ਕਿ ਹਾਂ ਮੈਂ ਪੁਰਾਣੇ ਵਾਲੇ ਨੂੰ ਵੇਚ ਕੇ ਨਵੇਂ ਵਰਡ ਸੀ ਮੈਂ ਕਿਉਂ ਜਾਣਾ ਚਾਹੁੰਨੀ ਆਂੜ
ਮੈਂ ਤਾਂ ਬਸ ਇਹਦੇ ਵਿੱਚ ਥੋੜਾ ਪੀਜ਼ਾ ਵਗੈਰਾ ਬਣਾਣਾ ਹੁੰਦਾ ਨਾ, ਉਹਦੇ ਉੱਪਰ ਮਤਲਬ ਡਾਇਰੈਕ ਟਾਈਮਰ ਸੈੱਟ ਹੋ ਕੇ ਲੱਗ। ਜਾਂਦਾ ਹੈ, ਇਹਦੇ ਉੱਪਰ ਥੋੜ੍ਹਾ ਡੀਫੀਕਲਟ ਹੁੰਦਾ ਮਤਲਬ ਉਸ ਤਰੀਕੇ ਨਾਲ ਨਹੀਂ ਹੁੰਦਾ, ਹੁਣ ਬੱਚਿਆਂ ਨੂੰ ਫਿਰ ਤੁਹਾਨੂੰ ਪਤਾ ਵੀ ਕੁੱਛ ਕੁ ਅਲੱਗ ਅਲੱਗ ਬਣਾ ਕੇ ਦੇਣਾ ਪੈਂਦਾ ਇਸ ਮਤਲਬ ਐਵੇ ਹੀ ਹੈ ਕਿ ਕੋਈ ਕੁਛ ਵੀ ਹੈਗਾ, ਤੁਸੀਂ ਉਹਨੂੰ ਗਰਮ ਵਗੈਰਾ ਕਰ ਲੋ ਗਰਮ ਕਰਨ ਦੇ ਕੰਮ ਆਉਂਦਾ ਹਨਾ।
ਅੱਛਾ ਜੀ ਮੇਰੇ ਕੋਲ ਜੋ ਹੈਗਾ, ਉਹ ਔਚ ਤੇ ਖਾਲੀ ਸਮਝੋ ਇੱਕ ਕੱਟ ਕਰੇਜ਼ ਹੀ ਹੈਗੀ ਹੈ, ਉਹ ਪਾ ਦਿਉ ਗਰਮ ਹੋ ਗਿਆ ਏ ਤਾਂ ਠੀਕ, ਨਹੀਂ ਤੇ ਉਹਨਾਂ ਬਾਹਰ ਲੈ ਜਾਓ ਉਹ ਮਨ ਲੇ ਜੀ, ਪਿੱਛੋਂ ਉਹਦਾ ਇੰਨਾ ਜਿਆਦਾ ਨੀ ਹੈਗਾ ਉਹਦਾ ਤੇ,
ਫਿਰ ਥੋੜੇ ਪੁਰਾਣੇ ਤੇ ਨਵੇਂ ਵਿੱਚ ਇਹੀ ਫ਼ਰਕ ਹੁੰਦਾ ਨਾ ਵੀ ਹੁਣ ਹੁਣ ਜਿਹੜੀ ਅੱਗੇ ਟੈਕਨੋਲੋਜੀ ਆ ਰਹੀ ਹੈ, ਮਤਲਬ ਅਡਵਾਂਸ ਫੀਚਰ ਆ ਰਹੇ ਨੇ ਹੁਣ ਹੁਣ ਜਿਆਦਾ ਵਧੀਆ ਆ ਰਹੇ ਨੇ ਉਹਨਾਂ ਵਿੱਚ ਪੀਜ਼ਾ ਵਗੈਰਾ ਬੜਾ ਈਜਲੀ ਬਣ ਜਾਂਦਾ ਈਜ਼ਲੀ ਤੁਸੀਂ ਪਲੇਟ ਦੇ ਵਿੱਚ ਰੱਖੋ ਸੈੱਟ ਕਰ ਉਹ ਮਤਲਬ ਬੇਕ ਕਰਲੋ ਡਾਇਰੈਕਟ ਮਤਲਬ ਬੇਕ ਹੋ ਜਾਂਦਾ ਬੇਕ ਹੋ ਜਾਂਦਾ ਮਤਲਬ ਡਾਇਰੈਕਟ ਹੀ ਬੇਕ ਹੋ ਜਾਂਦਾ ਡਾਇਰੈਕਟ ਬਣ ਕੇ ਬਸ ਬਾਹਰ ਆ ਜਾਂਦਾ।
ਅੱਛਾ ਜੀ ਏਹ ਤੇ ਬਹੁਤ ਹੀ ਵਧੀਆ ਤੁਸੀਂ ਮੈਨੂੰ ਗੱਲ ਦੱਸੀ ਹੈ ਤੇ ਫਿਰ ਮੈਨੂੰ ਵੀ ਖੁਦ ਨੂੰ ਵੀ ਲੈ ਕੇ ਆਉਣਾ ਚਾਹੀਦਾ ਆਪਣੇ ਘਰ ਵਾਸਤੇ
ਹਾਂ ਫ ਹੁਣ ਇਨਾ ਪੀਜ਼ਾ ਕਿਹੜਾ ਹੁਣ ਬੜਾ ਸਸਤਾ ਹੁੰਦਾ ਜੇ ਆਪਾਂ ਜਾਈਏ ਬਾਹਰ ਖਾਣ ਬਹੁਤ ਕੋਸਟਲੀ ਪੈ ਜਾਂਦਾ ਉਹ। ਚਲੋ ਉਹੀ ਬੱਚਿਆਂ ਨੂੰ ਘਰ ਬਣਾ ਕੇ ਦੇ ਦਿੰਦਾ ਪਰ, ਲੱਗਦਾ ਤਾਂ ਕੀ ਇਨਾ ਕੋਈ ਕੋਸਟ ਥੋੜੀ ਲੱਗਦੀ ਹੈ ਉਹਦੇ ਉੱਪਰ ਕੋਸਟ ਵੀ ਨੀ ਕੁਛ ਇਨੀ। ਖਸ
ਅਤੇ ਕਿੰਨੀ ਕੁ ਬਿਜਲੀ ਖਾ ਲੈਂਦਾ ਹੈ। ਕੁਛ ਆਈਡੀਆ ਹੈਗਾ ਤੁਹਾਨੂੰ?
ਨਹੀਂ ਨਹੀਂ ਹੁਣ ਤਾਂ ਫੋਰ ਸਟਾਰ, ਫਾਈਵ ਸਟਾਰ ਹੁਣ ਕਿੰਨੇ ਉਹ ਆਉਂਦੇ ਆ ਮਤਲਬ ਲੈਂਦੇ ਹੀ ਨੀ ਲਾਈਟ ਹੀ ਨੀ ਇੰਨੀ ਹੁੰਦੀ ਉਹਦੀ ਕੰਜਮਪਸ਼ਨ ਹੈ ਹੀ ਨੀ ਇੰਨੀ।
ਅੱਛਾ ਜੀ ਤਾਂ ਮਤਲਬ ਕਿ ਫਿਰ ਆਪਣਾ ਜੋ ਮੇ ਲ ਜੋ ਮੇਰਾ ਹੈਗਾ ਹੈ ਥਰੀ ਸਟਾਰ ਵਾਲਾ ਉਹ ਮਤਲਬ ਕਿਨ ਫੋਰ ਸਟਾਰ, ਫਾਈਵ ਸਟਾਰ ਲੈ ਲੈਣਾ ਚਾਹੀਦਾ ਹੈ।
ਮੈਂ ਫਾਈਵ ਸਟਾਰ ਹੀ ਲੈਣਾ ਮੈਂ ਫੇਿਰ ਸਾਰਾ ਝੰਜਟ ਹੀ ਖਤਮ ਹੋ ਜਾਂਦੀ।
ਐਵੀ ਗੱਲ ਇੱਕ ਵਾਰੀ ਬੰਦਾ ਲੈ ਲੈ ਫਿਰ ਅੱਗੇ ਟੈਮ ਮਾ ਬੰਦੇ ਨੂੰ ਟੈਂਸ਼ਨ ਫਰੀ ਹੋ ਜਾਵੇਗਾ ਫਿਰ ਤਾਂ।
ਜਿਵੇਂ ਚਾਵਲ ਵਗੈਰਾ ਗਰਮ ਕਰਨੇ ਆ ਤੇ ਚਲੋ ਇਹਦੇ ਵਿੱਚ ਹੋ ਜਾਂਦੇ ਆ ਗਰਮ ਤਾਂ ਕੁਛ ਵੀ ਕਰ ਲੈਂਦੇ ਹਾਂ ਅਸੀਂ ਈਜ਼ਲੀ ਹੋ ਜਾਂਦਾ ਵਧੀਆ ਨਾਲੇ ਬਿਲਕੁਲ ਫਰੈਸ਼ ਜਿਹਾ ਲੱਗਦਾ, ਕਰਕੇ ਵੀ ਨਾ ਗਰਮ।
ਚਾਹ ਫੁਟਬਲ ਤੁਸੀ ਬਿਲਕੁਲ ਤੁਸੀ ਅ ਤੁਸੀਂ ਬਿਲਕੁਲ ਬਹੁਤ ਵਧੀਆ ਚੀਜ਼ ਦੱਸੀ ਚਲੋ ਮੈਂ ਵੀ ਹੁਣ ਜਾਂਦਾ ਵਾਂ। ਠੀਕ ਹੈ ਮੈਂ ਵੀ ਮਾਈਕਰੋਵੇਵ ਲੈ ਕੇ ਆਉਂਦਾ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ। ਮੈਂ ਮਾਈਕਰੋਵੇਵ ਲੈ ਕੇ ਫਿਰ ਤੁਹਾਨੂੰ ਦੱਸਦਦਾ ਮੈਂ ਠੀਕ ਹੈ ਜੀ।
ਹਾਂਜੀ ਮੈਨੂੰ ਵੀ ਦੱਸਓ ਮੈਨੂੰ ਵੀ ਗਾਈਡ ਕਰਿਓ ਮੈਂ ਵੀ ਲੈਣਾ ਫਿਰ ਠੀਕ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ।